ਹੋ।
ਹੈਲੋ
ਹਾਂਜੀ ਜੀ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
ਕੀ ਹਾਲ ਨੇ ਮੈਡਮ ਜੀ?
ਠੀਕ ਹੈ ਜੀ ਤੁਸੀਂ ਸੁਣਾਓ ਤੁਹਾਡਾ ਕੀ ਹਾਲ?
ਵਧੀਆ ਜੀ ਤੁਸੀਂ ਸੁਣਾਓ?
ਮੈਂ ਵੀ ਵਧੀਆ।
ਬਸ ਛੁੱਟੀਆਂ ਪਈਆਂ ਨੇ। ਬੱਚਿਆਂ ਦੀਆਂ ਭਰਾ ਦੇ ਬੱਚੇ ਨੇ।
ਅੱਛਾ-ਅੱਛਾ।
ਮੈਂ ਕਿਹਾ ਤੁਹਾਡੇ ਉੱਥੇ ਛੁੱਟੀਆਂ ਪਈਆਂ ਹੋ ਗਈਆਂ ਸਕੂਲ ਦੀਆਂ।
ਹਾਂਜੀ ਬਿਲਕੁਲ ਸਹੀ ਗ ਸਾਰੇ ਬੱਚਿਆਂ ਦੀ ਛੁੱਟੀਆਂ ਪਈਆਂ ਦੀਆਂ ਨੇ। ਸਕੂਲ ਦੀਆਂ ਤੇ ਸਾਨੂੰ ਪਤਾ। ਤਾਂ ਹੀ ਹੁਣ-ਹੁਣ ਤੇ ਖਤਮ ਵੀ ਹੋਣ ਵਾਲੀਆਂ ਨੇ ਮਸੇ ਖਤਮ ਹੋਣਗੀਆਂ। ਰੌਲਾ ਮੁੱਕਗਾ ਬੱਚਿਆਂ ਦਾ ਬੜਾ ਪਰੇਸ਼ਾਨ ਕਰਦੇ ਨੇ ਬੱਚੇ
ਹਾਂਜੀ। ਪਹਿਲੇ ਤਾਂ ਆਪਣਾ ਖੇਲ ਕੂਦ ਕਰਦੇ ਹੁੰਦੇ ਸਨ
ਹਾਂਜੀ।
ਹੁਣ ਤੇ ਬਿਲਕੁਲ ਹੀ। ਆਪਣਾ ਅ ਫੋਨ ਵਗੈਰਾ ਤੇ ਹੀ ਜਾਂ ਟੀ ਵੀ ਤੇ ਹੀ ਬੈਠੇ ਰਹਿੰਦੇ ਨੇ।
ਹਾਂ ਇਹ ਗੱਲ ਤੇ ਤੁਸੀਂ ਬਿਲਕੁਲ ਸਹੀ ਕਰਦੇ ਪਏਓ। ਕਿਉਂਕਿ ਸਾਡਾ ਟਾਈਮ ਅਸੀਂ ਵੀ ਹੁੰਦੇ ਸਾਂ ਅਸੀਂ ਵੀ ਖੇਲਦੇ ਸਾਂ ਬਾਹਰ ਖੇਲਦਾ। ਬੱਚਿਆਂ ਨਾਲ ਮਹੱਲੇ ਦੇ ਬੱਚੇ ਇਕੱਠੇ ਹੋ ਕੇ ਖੇਲਣਾ ਸਟੈਪ ਖੇਲਣਾ। ਖੋ-ਖੋ ਖੇਲਣਾ, ਪਕੜਨ ਪੜਾਈ ਲੁਕਣ ਮਿੱਟੀ। ਆਹ ਖੇਡਾਂ ਸੀ ਸਾਡੀਆਂ। ਹੁਣ ਅੱਜ ਕੱਲ੍ਹ ਦੇ ਬੱਚੇ ਮੋਬਾਇਲ ਤੋਂ ਨਹੀਂ ਹਿਲਦੇ ਨਜ਼ਰਾਂ ਵੀ। ਹੋ ਗਈਆਂ ਬੱਚਿਆਂ ਦੀਆਂ, ਸਾਡੇ ਤੇ ਬੱਚਿਆਂ ਨੂੰ ਚਸ਼ਮੇ ਵੀ ਲੱਗ ਗਏ ਜਿ।
ਹਾਂਜੀ, ਸਾਡੇ ਮੇਰੀਆਂ ਭਤੀਜੀਆਂ ਨੇ। ਉਹ ਵੀ ਬੜਾ ਫੋਨ ਤੇ ਵੇਖਦੀਆਂ ਸਨ। ਪਰ ਮੈਂ ਅੱਜ ਕੀ ਕੀਤਾ। ਮੈਂ ਅੱਜ ਉਹਨਾਂ ਨੂੰ ਨਾ, ਇੱਕ ਬਜ਼ਾਰੋਂ ਬੁੱਕ ਮਿਲੀ ਸੀ। ਉਹ ਬੁੱਕ ਦੇ ਉੱਪਰ ਨਾ ਸਾਰਾ ਲਿਖਿਆ ਹੋਇਆ ਸੀ। ਬਈ ਕੇਲੇ-ਕੇਲੇ ਖੇਲ ਕੂਦ ਹੁੰਦੇ ਨੇ ਜੈਸੇ। ਟੈਪੋਡ ਹੋ ਗਿਆ ਜਾਂ ਪੁਰਾਣੇ ਖੇਡਕੂਦ ਨੇ ਜਿਹੜੇ।
ਅੱਛਾ।
ਤੇ ਫੇਰ ਮੈਂ ਉਹਨਾਂ ਨੂੰ ਜ਼ਮੀਨ ਤੇ ਨਾ ਉਹ ਬਣਾ ਕੇ ਦਿੱਤਾ ਚੌਂਕ ਨਾਲ ਹੋ ਹਾਂਜੀ। ਤੇ ਮੈਂ। ਮੈਂ ਉਹਨਾਂ ਨੂੰ ਕਿਹਾ ਤੁਸੀਂ ਹੁਣ ਫੋਨ ਛੱਡੋ ਇਹ ਖੇਲੋ। ਉਹ ਫੇਰ ਉਹ ਹਾਂਜੀ ਉਹ ਛੋਟੀ ਗੁੜੀਆ। ਉਹ ਫਿਰ ਬੜਾ ਸੋਹਣਾ ਸਟੈਪੂ ਖੇਲਦੇ ਸੀ ਬੜਾ ਮਤਲਬ ਅੱਛਾ ਲੱਗਦਾ ਸੀ। ਦੇਖ ਕੇ ਨਾ ਬਈ ਇਹਨਾਂ ਨੇ ਫੋਨ ਛੱਡ ਕੇ। ਬਈ ਖੇਲ ਕੂਦ ਵੱਲ ਧਿਆਨ ਦਿੱਤਾ ਇਹਨਾਂ ਨੇ।
ਹਾਂ ਇਥੇ ਤੁਸੀਂ ਬੜਾ ਵਧੀਆ ਕੰਮ ਕੀਤਾ ਜੇ। ਬੱਚਿਆਂ ਨੂੰ ਕਿਸੇ ਹੋਰ ਆ ਰਹੇ ਲਾਇਆ ਏ ਤੁਸੀਂ, ਕਿਉਂਕਿ ਦੇਖੋ ਹੁਣ। ਬੱਚੇ ਅੱਜ ਕੱਲ ਦੇ ਫੋਨਾਂ ਤੋਂ, ਟੀਵੀ ਤੋਂ, ਫ੍ਰਰੀ ਨੀ ਆਉਂਦੇ। ਫੋਨਾਂ ਵੀ ਗੇਮਾਂ ਖੇਡਦੇ ਨੇ। ਗੇਮਾਂ ਖੇਲਣਾ ਚਲੋ ਇੱਕ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਦਿਮਾਗ ਤੇ। ਸਹੀ ਕੰਮ ਕਰਦਾ ਹੈ ਪਰ ਗੇਮਾਂ ਚ ਹੀ ਬੜ੍ਹੇ ਰਹਿੰਦੇ ਨੇ ਸਾਰਾ ਦਿਨ। ਅਸੀਂ ਤੇ ਬੜੇ ਪਰੇਸ਼ਾਨ ਹੋ ਗਏ ਹਾਂ ਸਾਡੇ ਆਪਣੇ ਬੱਚਿਆਂ ਹੀ ਉਹ ਹਾਲ ਹੈ ਪਿਆ ਤੇ ਐਸ ਕਰਕੇ। ਮੈਂ ਉਹਨਾਂ ਨੂੰ ਥੋੜ੍ਹੇ ਦਿਨ ਪਹਿਲੇ ਹੀ ਇੱਕ ਅਕੈਡਮੀ ਚ ਭੇਜਿਆ ਸੀ। ਮਤਲਬ ਡਾਂਸ ਦੀ ਮੇਰੀ ਕੁੜੀ ਦਾ ਇੰਟਰਸਟ ਹੈਗਾ ਹੈ। ਤੇ ਉਹਨੂੰ ਮੈਂ ਡਾਂਸ ਕਲਾਸ ਵਿੱਚ ਭੇਜਿਆ। ਡਾਂਸ ਸਿੱਖਦੀ ਵੀ ਹੁਣ ਉਹਦਾ ਥੋੜ੍ਹਾ ਧਿਆਨ ਘਟਿਆ ਜੇ। ਤੇ ਮੈਂ ਵੀ ਇਹੀਓ ਕੰਮ ਕੀਤਾ ਕਿ ਉਹਨਾਂ ਨੂੰ ਕਿਸੇ ਹੋਰ ਆਰੇ ਲਾਇਆ।